ਹੈਲੋ
ਹੈਲੋ ਹਾਂਜੀ ਸਤ
ਹਾਂਜੀ ਸਤਿ ਸ੍ਰੀ ਅਕਾਲ ਜੀ
ਕੀ ਹਾਲ -ਚਾਲ ਨੇ
ਵਧੀਆ ਜੀ ਤੁਸੀਂ ਸੁਣਾਓ, ਤੁਸੀਂ ਤਾਂ ਯਾਦ ਹੀ ਨੀ ਕਰਦੇ ਹੁਣ
ਉਹੀ ਮੈਂ, ਅੱਜ ਤਾਂ ਹੀ ਮੈਨੂੰ ਯਾਦ ਆ ਗਈ, ਮੈਂ ਹਾਯ ਮੈਂ ਫੋਨ ਹੀ ਨੀ ਕੀਤਾ, ਕਿੰਨੇ ਦਿਨ ਹੋ ਗਏ ਨੇ ਸਾਡੀ ਗੱਲ ਹੀ ਨੀ ਹੋਈ, ਫੋਨ ਤੇ ਕਰਾਂ ਇੱਕ ਵਾਰੀ।
ਅੱਛਾ ਜੀ
ਹਾਂ ਫਿਰ ਮੈਨੂੰ ਇਕੋਦਮ ਯਾਦ ਆ ਗਿਆ। ਮੈਂ ਕਿਹਾ ਹਾਏ ਮੈਂ ਉਹਨਾਂ ਨੂੰ ਪੁੱਛਾਂ। ਮੈਂ ਕੋਈ ਕੰਮ ਦਿੱਤਾ ਸੀ ਉਹਨਾਂ ਨੂੰ ਪਤਾ ਨੀ ਕੀਤਾ ਨਹੀਂ ਕੀਤਾ ਉਹਨਾਂ ਨੇ। ਮੈਂ ਕਿਹਾ, ਪੁੱਛਾਂ ਫ਼ੋਨ ਕਰਕੇ। ਮੈਂ ਤੁਹਾਨੂੰ ਇੱਕ ਕੰਮ ਦਿੱਤਾ ਸੀ, ਕੀਤਾ ਫਿਰ ਤੁਸੀਂ
ਓ ਉਹ ਨਾ ਬਾਰ ਗਈ ਹੋਈ ਐ ਜੀ।
ਅੱਛਾ ਬਾਹਰ ਗਈ ਹੋਈ ਹੈ, ਕੋਈ ਨਹੀਂ ਆਏਗੀ ਹਾਂ- ਹਾਂ- ਹਾਂ ਹਾਂ, ਹਾਂ। ਬਸ ਏਹੀ ਪੁੱਛਣਾ ਸੀ ਮੈਂ ਕਿਆ ਮੈਨੂੰ ਯਾਦ ਨਾਲ ਕਰਾ ਦੇਣਾ। ਦੇਖੋ ਕਿਉਂਕਿ ਪੜ੍ਹਾਈ ਤੇ ਬੱਚਾ ਕਰ ਰੇਆ। ਲੇਕਿਨ ਨਾਲ-ਨਾਲ ਇੱਕ ਸਪੋਰਟ ਦਾ ਵੀ ਹੁੰਦਾ ਨਾ ਬੀ
ਸਈ ਗੱਲ ਏ ਇੱਕ ਸਕੀਲ ਹੁੰਦੀ ਏ ਕਿ ਹਾਂ
ਹਾਂ ਵੀ ਹਰ ਚੀਜ਼ ਦਾ ਬੱਚੇ 'ਚ ਐਕਸਪੀਰੀਅੰਸ, ਟੈਲੈਂਟ ਇੱਕ ਅੱਧਾ ਕੁਛ ਨਾ ਕੁਛ ਅਹ, ਪੜ੍ਹਾਈ ਦੇ ਇਲਾਵਾ ਵੀ ਹੋਣਾ ਚਾਹੀਦਾ ਹੈ।
ਸਹੀ ਗੱਲ ਹੈ।
ਹਾਂ।
ਕੋਈ ਨੀ, ਉਹ ਆਏਗੀ ਨਾ, ਮੈਂ ਤੁਹਾਨੂੰ ਦੱਸ ਦਵਾਂਗੀ।
ਹਾਂ ਮੈ ਉਹਨੂੰ ਪੁੱਛ ਕੇ ਜ਼ਰੂਰ ਦੱਸਣਾ, ਜ਼ਰੂਰ, ਜ਼ਰੂਰ ਕਿਉਂਕਿ ਹਾਲੇ ਮੈਨੂੰ ਵੀ ਮੈਂ ਵੀ ਢਿੱਲ ਮਾਰ ਰਹੀ ਆ, ਕਿਉਂ ਮਾਰ ਰਹੀ, ਕਿਉਂਕਿ ਮੈਂ ਆਪਣੇ ਸ਼ਹਿਰ 'ਚ ਬੈਠੀ ਨੀ ਹੋਈ। ਮੈਂ ਪੇਕੇ ਬੈਠੀ ਹੋਈ ਹਾਂ ਹਲੇ, ਤੇ ਜੇ ਮੈਂ ਉੱਧਰ ਹੋਵਾਂ? ਤੇ ਮੈਂ ਥੋੜਾ ਹੱਥ ਪੈਰ ਮਾਰਾ, ਮੈਂ ਇਸ ਕਰਕੇ ਢਿੱਲ ਮਾਰੀ ਸੀ, ਮੈਂ ਕਿਹਾ ਚਲੋ ਕੋਈ ਨੀ ਮੈਂ ਤੁਹਾਨੂੰ ਪੁੱਛਣੀ ਆ, ਤੁਸੀਂ ਅੱਗੋਂ ਪੁੱਛ ਲੈਣਾ, ਕਿਉਂਕਿ ਤੁਸੀਂ ਉਹ ਸਕੂਲ 'ਚ ਪੜ੍ਹੇ ਹੋਏ ਹੋ।
ਕੋਈ ਨੀ, ਕੋਈ ਨੀ ਮੈਂ ਪੁੱਛ ਕੇ ਫੇਰ ਦੱਸਾਂਗੀ ਤੁਹਾਨੂੰ।
ਹਾਂ, ਮੈਂ ਦੱਸਣਾ ਜਰੂਰ ਸਾਰਾ ਕੁਛ ਨਾ, ਮਤਲਬ ਕਿ ਫੀਸ ਵਗੈਰਾ ਐ ਅੰਦਰ ਕਿਵੇਂ ਗੱਲ ਕਰਨੀ ਹੈ। ਠੀਕ ਏ, ਕਿਵੇਂ- ਕਿਵੇਂ ਸਾਰਾ, ਸਾਰਾ ਪ੍ਰੋਸੀਜਰ ਮੈਨੂੰ ਦੱਸਣਾ
ਹਾਂਜੀ- ਹਾਂਜੀ ਯਾ ਮੈਂ ਤੁ ਤੁਹਾਡੀ ਗੱਲ ਕਰਾ ਦਵਾਂਗੀ ਯਾ ਮੈਂ ਪਹੁੰਚ ਕੇ ਤੁਹਾਨੂੰ ਦੱਸ ਦਵਾਂਗੀ।
ਹਾਂ, ਫੋਨ ਤੇ ਗੱਲ ਕਰਾ ਦੇਣਾ। ਮੇਰਾ ਨੰਬਰ ਦੇ ਦੇਣਾ, ਜਾਂ ਉਹਨਾਂ ਨੂੰ ਦੇ ਦੇਣਾ ਜਾਂ ਮੈਨੂੰ ਦੇ ਦੇਣਾ ਉਹਨਾਂ ਦਾ।
ਠੀਕ। ਹੋਰ, ਤੁਸੀਂ ਕੀ ਬਣਾਇਆ ਅੱਜ।
ਅੱਜ ਤਾਂ ਬਣਾਇਆ, ਮੈਂ ਉਹ ਤੁਹਾਨੂੰ ਦੱਸਦਾ ਪਈ ਸੀ ਨਾ ਪਹਿਲੇ ਮੈਂ ਜਦੋਂ ਤੁਹਾਡੇ ਨਾਲ ਸਵੇਰੇ ਗੱਲ ਹੋਈ ਸੀ। ਥੋੜ੍ਹੇ ਦਿਨ ਪਹਿਲੇ, ਕੀ ਅਸੀਂ ਆਏ ਹੋਏ ਸੀ ਪੇਕੇ। ਹੁਣ ਮਾਂ ਨੂੰ ਜੋ ਕਹਿੰਦੇ ਆ, ਉਹਨੂੰ ਕਹਿੰਦੇ ਆ ਮੰਮੀ ਐਂ ਬਣਾ ਦਿਉ, ਉਹ ਕਹਿੰਦੀ, ਹਾਂ ਹੁਣੇ ਲਓ।
ਸਹੀ ਗੱਲ ਏ। ਉੱਥੇ ਜਾਓ, ਜੋ ਮੰਗੋ, ਉਹ ਪੂਰਾ ਨਾ ਹੋਏ, ਹੈ ਹੋ ਸਕਦਾ ਹੈ।
ਹਾਂ, ਹੋ ਸਕਦਾ ਮਾਵਾਂ ਤੇ ਵੈਸੇ ਇੰਨਾ ਚਾਅ ਕਰਦੀਆਂ ਨਾਲੇ?
ਸਹੀ ਗੱਲ, ਤੂੰ ਬੈਂ ਮੈਂ ਕਰਨੀ ਆ
ਮੈਂ ਹਾਂ ਸਹੀ ਗੱਲ, ਨੇ ਬਿਲਕੁਲ ਸਹੀ ਗੱਲ ਹੁਣ ਵੈਸੇ ਵੀ ਮੇਰੀ ਭਾਬੀ ਗਈ ਹੋਈ ਹੈ ਪੇਕੇ, ਉਹ ਚਲੀ ਗਈ ਸੀ, ਉਹਦੇ ਘਰ ਫੰਕਸ਼ਨ ਸੀ, ਤੇ ਮੈਨੂੰ ਕਹਿੰਦੀ, ਮੈਂ ਜਾਵਾਂ। ਮੈਂ ਕਿਹਾ ਹਾਂ ਤੂੰ ਜਾ, ਬਈ ਕੋਈ ਗੱਲ ਨੀ, ਮੈਂ ਆਪਣੀ ਮਾਂ ਕੋਲ ਰਹਿ ਲਵਾਂਗੀ। ਥੋੜੇ ਦਿਨ, ਹੋਰ ਮੇਰੀ ਮੰਮੀ ਵਿਚਾਰੀ ਇੰਨੀ ਖੁਸ਼, ਆਜਾ ਬਣਾਵਾਂ, ਨਾਸ਼ਤੇ 'ਚ ਕੀ ਬਣਾਵਾਂ, ਅਲੱਗ -ਅਲੱਗ, ਡਿਸ਼ਾਂ ਖਾਣ ਨੂੰ ਮਿਲਦੀਆਂ, ਫਿਰ ਆਪਣਾ ਬੰਦਾ ਨਾ ਇੱਕ ਸਾਲ ਬਾਅਦ ਆਈ ਦਾ ਪੇਕੇ, ਆਪਣੇ ਹੱਥ ਦਾ ਖਾ -ਖਾ ਕੇ ਬੰਦਾ ਬੋਰ ਹੋ ਜਾਂਦਾ
ਸਹੀ ਗੱਲ ਹੈ।
ਹੁਣ ਮਾਂ ਕਹਿੰਦੀ ਆ, ਸਵੇਰੇ ਮੈੰ ਉੱਠਦੀ ਹਾਂ? ਤੇ ਸਵੇਰੇ ਉੱਠੀ ਦਾ, ਮੰਮੀ ਕਹਿੰਦੀ ਨਾਸ਼ਤਾ ਕੀ ਬਣਾਵਾਂ, ਇਹ ਬਣਾ ਲਓ ਜੀ ਅੱਛਾ ਹੁਣ ਦੁਪਹਿਰੇ ਕੀ ਬਣਾ, ਇਹ ਬਣਾ ਲਓ ਜੀ, ਅੱਛਾ ਸ਼ਾਮੀ ਚਾਹ ਨਾਲ? ਕੀ ਖਾਏਗੀ ਐੱਗ ਖਾਲਾਂਗੀ, ਰਾਤੀ ਕੀ ਬਨਾਵਾਂ? ਇਹਂ ਬਣਾ ਲੋ ਜੀ ਫੇਰ ਐਵੇਂ ਐਵੇਂ ਬੜਾ ਮਤਲਬ ਕੀ ਨਾ ਬੜੀ ਖੁਸ਼ੀ ਮਿਲਦੀ ਹੈ। ਵੀ ਹਾਂ ਵੀ ਹੈ ਕੋਈ ਕਰਨ ਵਾਲਾ।
ਬੰਦਾ ਹੋਏਗਾ ਨਾ ਕਿ ਹਾਂ ਦਸ ਵਾਰ ਸੋਚੇਗਾ ਕਿ ਮੈਂ ਕਰਾਂ ਨਾ ਕਰਾਂ ਬਣਾਵਾਂ ਨਾ ਬਣਾਵਾਂ।
ਹਾਂ ਬਿਲਕੁਲ ਸਈ ਕਹਿ ਰਹੇ ਓ। ਫੇਰ ਘਰ ਚ ਫਿਰ ਬੱਚੇ ਹੋਣ ਵੱਡੇ ਹੋਣ ਨਾ ਬੰਦੇ ਦੋ ਚਾਰ ਬੰਦੇ ਹੋਣ ਫੇਰ ਮਨ ਵੀ ਕਰਦਾ ਬਣਾਉਣ ਦਾ ਜੀ।
ਸਹੀ ਗੱਲ ਹੈ ਵਰਨਾ ਏਹੀ ਸੋਚਦਾ ਹਰ ਕੋਈ ਕਿ ਹਾਂ ਚਲੋ ਕੋਈ ਨ ਹੁਣ ਸਬਜ਼ੀ ਬਣਾਈ ਹੈ ਕੋਈ ਨੀ
ਰਾਤੀ ਵੀ ਖਾਦੀ ਜਾਏਗੀ ਹਾਂ ਰਾਤੀ ਵੀ ਖਾਦੀ ਜਾਏਗੀ। ਫਿਰ ਇੱਕ ਬੰਦਾ ਘਰ ਇਕੱਲਾ ਹੋਏ ਹਾਂ ਘਰ ਇਕੱਲਾ ਹੋਏ ਨਾ ਬੰਦਾ ਫੇਰ ਉਹ ਕਹਿੰਦਾ ਯਾਰ ਮੈਂ ਆਪਣੇ ਵਸਤੇ ਕੀ ਬਣਾਵਾਂ ਹੁਣ ਇਕੱਲੇ ਛੱਡ ਪਰੇ ਜੋ ਪਿਆ ਹੋਇਆ।
ਸ ਸਈ ਗੱਲ ਏ। ਤੇ ਕੋਈ ਆਇਆ ਗਿਆ ਹੁੰਦਾ ਹੈ ਨਾ ਤਾਂ ਸੋਚਦਾ ਹੈ ਬੰਦੇ ਦਾ ਕਿ ਹਾਂ ਚਲੋ ਅੱਛਾ ਨੀ ਲੱਗਦਾ, ਅਸੀਂ ਵੀ ਖਾ ਲਾਂਗੇ ਤੇ ਐ ਵੀ ਖਾ ਲੈਨਗੇ
ਹਾਂ, ਇੱਕ- ਦੋ ਚੀਜ਼ਾਂ ਬੰਦਾ ਬਣਾ ਹੀ ਲੈਂਦਾ।
ਸਈ ਗੱਲ ਏ।
ਹੋਰ ਤੁਆਡੇ ਘਰ ਨੋਨ ਵੇਜ ਬੰਦੈ?
ਨਾ- ਨਾ ਅਸੀਂ ਨਹੀਂ ਖਾਂਦੇ
ਅੱਛਾ ਜੀ ਚਲੋ ਵਧੀਆ ਗੱਲ ਐ ਬੜੀ ਵਧੀਆ ਗੱਲ ਐ, ਸਾਰੇ ਈ ਨੀ ਖਾਂਦੇ?
ਨਹੀਂ- ਨਹੀਂ ਕੋਈ ਵੀ ਨਹੀਂ ਖਾਂਦਾ ਐਗ ਤੱਕ ਨਹੀਂ ਖਾਂਦਾ ਕੋਈ।
ਵਦੀਆ ਗੱਲ ਬਹੁਤ ਵਦੀਆ ਗੱਲ ਆ। ਹੋਰ ਦੱਸੋ ਜੀ ਕੀ ਕਰਦੇ ਪੇ ਸੀ?
ਕੁਝ ਨਹੀਂ ਬੈਠੇ ਸੀ। ਬਾਹਰ ਦੀ ਕੁੜੀਆਂ ਆਈਆਂ ਨੇ ਤੰਗ ਕਰਦੇ ਨੇ ਹਾਂ ਗਈ ਸੀ। ਸੀ ਮੈਂ ਇੱਕ ਮਹੀਨਾ ਵੀ ਨੀ ਗਈ ਤੇ ਛੱਡ ਦਿੱਤਾ ਸੀ ਮੈਂ।
ਅੱਛਾ। ਠੀਕ ਹੈ ਨਹੀਂ- ਨਹੀਂ। ਤੁਹਾਨੂੰ ਪਤਾ ਕੰਪਿਊਟਰ ਦੇ ਬਾਰੇ ਹਰ ਚੀਜ਼ ਸਾਨੂੰ ਨੌਲੇਜ ਹੋਣੀ ਚਾਈਦੀ ਮੈਂ ਵੀ ਕੀਤਾ ਸੀ। ਛੇ ਮਹੀਨੇ ਪਹਿਲੇ ਹੀ ਕੀਤਾ ਸੀ ਫਿਰ ਵਿੱਚ ਗੈਪ ਆ ਗਿਆ ਵਿਆਹ ਹੋ ਗਿਆ ਮੇਰਾ ਫਿਰ ਬੇਬੀ ਹੋ ਗਿਆ ਫਿਰ ਉਸ ਤੋਂ ਬਾਅਦ ਦੁਬਾਰਾ ਫਿਰ ਸਟਾਰਟ ਕੀਤਾ ਮੈਂ।
ਅੱਛਾ ਕਿੱਧਰੋਂ ਐ ਸ਼ਰਮਾ ਟਰੈਂਟ ਤੋਂ।
ਹਾਂ, ਹਾਂਜੀ- ਹਾਂਜੀ- ਹਾਂਜੀ ਸ਼ਰਮਾ ਨਹੀਂ ਸ਼ਰਮਾ ਟੈਂਟ ਤੋਂ ਹੀ ਕਿਉ ਮੇਰੇ ਘਰ ਦੇ ਕੋਲ ਪੈਂਦਾ ਨਾ।
ਅੱਛਾ। ਇੱਕ ਤੇ ਅੱਗੇ ਜਾ ਕੇ ਸ਼ਰਮਾ ਟੈਂਟ ਦੇ ਅੰਦਰ ਮਾਰਕੀਟ ਹੈਗੀ ਏ, ਰਾਜ
ਹਾਂ- ਹਾਂ ਹਾਂਜੀ ਨਹੀਂ- ਨਹੀਂ ਸ਼ਰਮਾ ਟ ਸ਼ਰਮਾ ਟੈਂਟ ਦੇ ਉੱਪਰ ਜਿਹੜਾ ਦ ਸ਼ਰਧਾ ਉਹ ਹੈ ਨਾ ਦਸ਼ਮੇਸ਼ ਸਰਦਾਰ ਜੀ ਹਨ।
ਹਾਂਜੀ-ਹਾਂਜੀ, ਅੱਛਾ ਮੈਂ ਤੇ ਅੰਦਰ ਜਾ ਕੇ ਆਜ ਰਾਜੀਵ ਗਾਂਧੀ ਕੋਲ ਸਿੱਖਿਆ ਸੀ ਇੱਕ ਮਹੀਨਾ ਵੀ ਨੀ ਗਈ ਤੇ ਬਸ
ਕਿ ਸਮਝ ਨਹੀਂ ਆਇਆ ਕਿ ਉਂਝ ਨਹੀਂ ਗਏ ਟਾਈਮ ਨਹੀਂ ਸੀ।
ਬਸ ਗਈ ਨੀ ਸਹੇਲੀ ਜਾਂਦੀ ਸੀ ਉਹ ਕਹਿੰਦੀ ਮੈਂ ਨੀ ਜਾਣਾ ਹੁਣ ਤੇ ਮੈਂ ਕਿਹਾ ਤੂੰ ਹੀ ਤੇ ਸਹਾਰਾ ਸੀ ਇੱਕ। ਤੇਰੇ ਨਾਲ ਚਲੀ ਜਾਂਦੀ ਸੀ ਮੈਂ ਹੁਣ ਮੈਂ ਅਕੇਲੀ ਨੀ ਜਾਂਦੀ ਮੁੰਡੇ- ਮੁੰਡੇ ਹੁੰਦੇ ਸੀ।
ਅੱਛਾ ਜੀ- ਅੱਛਾ ਜੀ। ਨਈ ਯਾਰ ਤਹਾਨੂੰ ਤੇ ਕਰਨਾ ਚਾਈਦਾ ਸੀ ਸਗੋਂ ਪਤੈ ਮੈਂ ਜਦ ਕਵਾਰੇ ਟੈਮ ਸ਼ੁਰੂ ਕੀਤਾ ਸੀ ਨਾ ਤੇ ਮੈਂ ਨਾਲ-ਨਾਲ ਟੂਇਸ਼ਨਸ ਪੜਾਂਦੀ ਸੀ।
ਅੱਛਾ।
ਤੇ ਮੇਰਾ ਖਰਚਾ ਵੀ ਨਿਕਲ ਜਂਦਾ ਸੀ ਕੰਪਿਊਟਰ ਦਾ ਬਾਰੋਂ ਬਾਰ ਕਲਾਸ ਦਾ। ਅਤੇ ਕੰਪਿਊਟਰ ਵੀ ਸਿੱਖ ਲਿਆ। ਤੇ ਕੀ ਕਹਿੰਦੇ ਨੇ ਫਿਰ ਮੈਨੂੰ ਨਾ ਵਿੱਚ ਛੋੜਨਾ ਪਿਆ ਮੇਰਾ ਵਿਆਹ ਹੋ ਗਿਆ ਸੀ।
ਅੱਛਾ।
ਫਿਰ
ਬਸ ਮੈਂ ਤੇ ਮਹੀਨਾ ਵੀ ਨੀ ਸਿੱਖਿਆ ਹੁਣ ਗਈ ਨੀ ਫਿਰ ਮੈਂ ਮੈਂ ਕਿਹਾ ਚਲੋ ਕੋਲੇਜ ਜਾਵਾਂਗੇ ਹੁਣ।
ਜਾਂ ਹਾਂ, ਫਿਰ ਮੇਰਾ ਬੇਬੀ ਹੋ ਗਿਆ ਫਿਰ ਮੈਂ ਨਹੀ ਕੀਤਾ ਫਿਰ ਹੁਣ ਉਸ ਤੋਂ ਬਾਅਦ ਨਾ ਹੁਣ ਮੇਰੇ ਹਸਬੈਂਡ ਨੇ ਕਿਹਾ ਕਹਿੰਦੇ ਅਗਰ ਤੇਰੇ ਕੋਲ ਟਾਈਮ ਹੈ ਤੂੰ ਜਲਦੀ ਟਾਈਮ ਸਿਰ ਵੇਲੀ ਹੋ ਜਾਂਦੀ ਆ, ਜੇ ਹੁੰਦਾ ਤੇ ਕਰ ਲੈ
ਸਹੀ ਗੱਲ ਹੈ।
ਤਿੰਨ ਮਹੀਨੇ ਹਾਂ ਫਿਰ ਮੈਂ ਦੁਬਾਰਾ ਬੇਸਿਕ ਪਲਸ ਟੈਲਿਕ ਕੀਤੀ। ਹਾਂਜੀ- ਹਾਂਜੀ, ਬੇਸਿਕ ਪਲੱਸ ਟੈਲੀ ਕੀਤੀ ਸੀ ਮੈਂ ਫਿਰ
ਅੱਛਾ।
ਹਾਂ, ਕਿਉਂਕਿ ਦੇਖੋ ਆਪਣਾ ਹੁਣ ਹੁੰਦਾ ਜਿਵੇਂ ਕੰਮ ਕਾਰ ਚਲਾਉਣਾ ਹੁੰਦਾ ਬੰਦੇ ਨੂੰ ਹਿਸਾਬ ਦੀ ਤੇ ਲੋੜ ਪੈਂਣਦੀ ਹਾਂ ਹਿਸਾਬ ਦੀ ਤੇ ਪੈਂਣ ਦੀ ਲੋੜ ਹੈ।
ਹਾਂਜੀ।
ਹਾਂ, ਫਿਰ ਬੰਦੇ ਕੋਲ ਨੋਲੇਜ ਹੋਏ ਨਾ ਐਕਸਪੀਰੀਸ ਹੋ ਨੋਲੇਜ ਹੋਏ ਕੰਮ ਬੜੇ ਛੇ, ਤੇ ਆਸਾਨੀ ਨਾਲ ਮੁੱਕ ਜਾਂਦੇ ਹਨ ਆਸਾਨ ਆਸਾਨ ਲੱਗਦਾ ਸਾਨੂੰ ਫਿਰ ਕੰਮ।
ਸਹੀ ਗੱਲ ਏ, ਕਿਸੀ ਕੋਲੋਂ ਇੱਕ ਵਾਰ ਦੋ ਵਾਰ ਪੁੱਛ ਹੋ ਗਏ ਤੀਜੀ ਵਾਰ ਕਏਗਾ ਆਪੇ ਕਰ ਲੈ।
ਆਪੇ ਕਰ ਲੈ ਹਾਂ ਸਹੀ ਗੱਲ, ਦੋ ਵਾਰੀ ਤੋਂ ਬੜੀ ਵਦੀਆ ਪਿਆਰ ਨਾਲ ਤਾਨੂੰ ਸਮਝਾ ਦੇਗਾ
ਜੇ ਆਪ ਪੇ ਕਰ ਆਪ ਪੇ ਕਰ ਜਾਂ ਕਿਸੀ ਔਰ ਕੋਰ ਪੱਛ ਲੈ ਹੈ।
ਹਾਂ, ਹਾਂ ਬਸ ਓਹੀ ਗੱਲ ਏ ਇਸ ਕਰਕੇ ਆਪਣੇ ਆਪ ਨੂੰ ਕੰਮ ਹਾਂ ਆਪਣੇ ਆਪ ਨੂੰ ਕੰਮ ਆਣਾ ਚਾਹੀਦਾ ਬ ਜਿਵੇਂ ਮਰਜ਼ੀ ਤੁਸੀਂ ਸਿੱਖੋ ਨਾ ਸਿੱਖੋ। ਪਰ ਨੋਲੇਜ ਤੁਹਾਨੂੰ ਹਰ ਚੀਜ਼ ਦੀ ਹੋਣੀ ਚਾਹੀਦੀ, ਹਾਂਜੀ, ਹਾਂਜੀ ਹਾਂਜੀ, ਹਾਂਜੀ। ਪਤਾ ਕੁੜੀਆਂ ਫੇਰ ਕੁੜੀਆਂ ਐਸੀਆਂ ਨੇ ਕਿ ਓਨਾਂ ਨੂੰ ਫਿਰ ਚਲੋ। ਪੇਕੇ ਤੇ ਨਹੀਂ ਓਨੂੰ ਅੱਗੇ ਘਰ ਵੀ ਜਾਣਾ ਤਾਂ ਵੀ ਬੰਦੇ ਨੂੰ ਬੜਾ ਕੰਮ ਆਂਦਾ। ਲੋਕੀ ਸੌ ਚੀਜ਼ਾਂ ਪੁੱਛਦੇ ਨੇ,
ਕੀ ਐ ਆਂਦਾ ਐ ਆਂਦਾ ਏ ਵਰਨਾ ਹਰ ਕੋਈ ਐ ਕੈਂਦਾ ਕਿ ਤੇਰੇ ਮਾਂ ਬਾਪ ਨੇ ਕੋਈ ਨੀ ਸਿਖਾਇਆ ਹੈ ਇਹੀ ਸਿਖਾ ਦਿੰਦੇ।
ਅੱਛਾ ਬਸ ਬਸ ਬਸ ਬਸ ਇਹੀ ਗੱਲ ਆ ਜਾਂਦੀ ਹੈ ਨਾ। ਕੁਛ ਨਾਲੇ ਫਿਰ ਦੇਖੋ ਹੁਣ ਅਗਰ ਸਾਡੀ ਅਜ ਦੂਸਰਿਆਂ ਲਈ ਕੀ ਕਰਨਾ ਆਪਣੀ ਨੌਲੇਜ ਵੱਦਦੀ ਹੈ ਸਾਡੀ। ਅ ਅੱਗੇ ਬੱਚਿਆਂ ਨੂੰ ਵੀ ਅਸੀਂ ਪੜ੍ਹਾ ਸਕਦਾ, ਕਿਉਂਕਿ ਹੁਣ ਤੇ ਸਟੱਡੀ ਐਸੀ ਹੋ ਗਈ। ਹੈ ਬੱਚਿਆਂ ਦੀ ਅੱਜ ਦੀ ਜਨਰੇਸ਼ਨ ਦੀ ਕਿ ਸਾਰਾ ਕੁਛ ਕੰਪਿਊਟਰ ਤੇ ਹੁੰਦਾ। ਪ੍ਰਿੰਟਰ ਨਿਕਲਵਾ ਦੋ ਜੀ ਪ੍ਰਿੰਟ ਨਿਕਾਲ ਦੋ ਜੀ ਇਸ ਇਦੇ ਕੀ ਕਹਿੰਦੇ ਨਾ ਫੋਟੋਜ਼ ਦੇ ਹਾਂਜੀ ਫੋਟੋ ਸਟੇਟ ਕਰਾ ਦੋ ਜੀ, ਐਸ ਪਿਕਚਰ ਦੀ ਪ੍ਰਿੰਟ ਨਿਕਾਲ ਦੋ ਜੀ। ਜੀ ਇਸ ਕੋੋ ਨੋਟਬੁੱਕ ਹਾਂ ਫੋਟੋ ਸਟੇਟ ਹੁਣ ਦੇਖੋ ਬਾਹਰ ਅਸੀਂ ਕਰਾਂਦੇ ਹਾਂ ਜਾ ਕੇ ਤੇ ਉਹ ਪੈਸੇ ਬੜੇ ਮੰਗਦੇ ਨੇ ਪਹਿਲੇ ਅਸੀਂ ਇੱਕ ਦੋ ਰੁਪਏ ਦੀ ਚਾਰ ਚਾਰ ਕਾਪੀਆਂ ਕਢਾ ਲੈਂਦੇ ਸੀ। ਅੱਛਾ ਤੇ ਹੁਣ ਦੋ ਤਿੰਨ ਰੁਪਏ ਦੀ ਇੱਕ ਕਾਪੀ ਆ ਫੋਟੋ ਸਟੇਟ ਦੀ। ਤੇ ਜੇ ਅਸੀਂ ਕਢਾ ਰਹੇ ਹਾਂ ਕਲਰ ਪ੍ਰਿੰਟ ਕਰਵਾ ਕਰਵਾ ਰਹੇ ਹਾਂ ਤੇ ਚਾਲੀ ਰੁਪਏ ਤੇ ਜੇ ਬਲੈਕ ਐਡ ਵਾਈਟ ਨਿਕਲਵਾ ਰੇਆਂ ਤੇ ਪੱਚੀ ਰੁਪਏ। ਦੇਖੋ ਕਿੰਨਾ ਫ਼ਰਕ ਏ ਜੇ ਸਾਨੂੰ ਖੁਦ ਨੂੰ ਨੌਲੇਜ ਹੋਏਗੀ ਸਾਡੇ ਕੋਲ ਇੱਕ ਚੀਜ਼ ਹੋਏਗੀ ਇੱਕ ਲੈਪਟੋਪ ਲੈ ਲਓ ਇੱਕ ਪ੍ਰਿੰਟਰ ਲੈ ਲਓ ਲੈ ਜੀ ਕੰਮ ਹੋ ਗਿਆ। ਸਾਰੇ ਟਕੇ ਨਾਮ ਉਮਰ ਦਾ ਕੰਮ ਹੋ ਗਿਆ, ਬੱਚੇ ਉਹਨਾਂ ਬਾਰਰਵੀਂ ਤੱਕ
ਸਹੀ ਗੱਲ ਐ।
ਹਰ ਹਰ ਹਾਂ ਯੂਜ ਹੋਣੀ ਹੀ ਹੋਣੀ ਹੈ, ਜੇ ਖੁਦ ਨੂੰ ਨੋਲੇਜ ਹੋਏਗੀ ਤੇ ਫੇਰ ਸਾਡੇ, ਚੀਜ਼ ਵੀ ਸਾਨੂੰ ਇਹੋ ਜਿਹੀ ਲੱਗੀ ਕਿ ਹਾਂ ਵੀ ਇਹ ਚੀਜ਼ ਸਾਡੇ ਯੂਜਫੁਲ ਹੈ।
ਸਹੀ ਗੱਲ ਹੈ।
ਹਾਂ।
ਸਹੀ ਗੱਲ ਮਹਿੰਗਾਈ ਵੀ ਬਹੁਤ ਹੈਗੀ ਹੈ ਬੱਚਿਆਂ ਦੀ ਫੀਸ ਵੀ ਇੰਨੀ ਮੈਂਗੀ ਹੈ।
ਫੀਸਾ ਵੇਖਲੋ ਜੇ ਅਸੀਂ ਕੰਮ ਹਾਂ ਜੇ ਅਸੀਂ ਕੰਮ ਨਾ ਕਰਾਈਏ, ਤੇ ਫਿਰ ਸਾਨੂੰ ਫਿਰ ਉਹ ਹੈ ਵੀ ਹਾਂਜੀ ਅਸੀਂ ਫੀਸਾਂ ਭਰ ਰਹੇ ਹਾਂ। ਜੇ ਬੱਚੇ ਦੇ ਨੰਬਰ ਐ ਕੇ ਕੈਂਦੇ ਨੇ, ਪ੍ਰਿੰਟ ਕਰਕੇ ਜਾਂ ਫਿਰ ਅਸਾਈਨਮੈਂਟ ਕਰਕੇ ਘੱਟ ਆ ਰਹੇ। ਫਿਰ ਤੇ ਸਾਨੂੰ ਆਪਣੇ ਆਪ ਨੂੰ ਸੋਚਣਾ ਚਾਈਦਾ ਨਾ ਕਿ ਅਸੀਂ ਇੱਕ ਕੰਮ ਕਰਕੇ ਤੇ ਅਸੀਂ ਫੀਸਾਂ ਵੀ ਇੰਨੀਆਂ ਭਰਦੇ ਪਏ ਕਿ ਵੇਸਟ ਕਰਦੇ ਪਿਆ ਫਿਰ।
ਸਹੀ ਗੱਲ ਹੈ ਫਿਰ
ਹੁਣ ਤੇ ਕਿੰਨੇ ਹਾਂ ਹੁ ਤੇ ਕਿ ਨਾਮ ਰਿਟਨ ਦੇ ਇੰਨੇ ਘੱਟ ਨੰਬਰ ਲੱਗਦੇ ਉਦੇ ਇੰਨੇ ਲੱਗਦੇ ਨੇ। ਅਸਾਈਨਮੈਂਟ ਦੇ ਸਭ ਤੋਂ ਜਿਆਦਾ ਲੱਗ਼ਦੇ।
ਹਾਂਜੀ, ਚਾਹੇ ਬੱਚਾ ਪੜ੍ਹੇ ਚਾਹੇ ਨਾ ਪੜ੍ਹੇ ਅਸਾਈਨਮੈਂਟ ਹੋਣੀ ਚਾਹੀਦੀ ਹੈ ਮਾਂ ਬਾਪ ਮਾਂ ਬਾਪ ਹੀ ਤਾਂ ਕਰਦੇ ਨੇ। ਮਾਂ-ਬਾਪ ਹੀ ਤੇ ਕਰਦੇ ਨੇ ਉਹ ਹੋਲੀਡੇ ਉਮਰਕ ਬੱਚਿਆਂ ਦਾ।
ਬਸ-ਬਸ
ਟੀਚਰ ਬੱਚਿਆਂ ਨੂੰ ਥੋੜ੍ਹੀ ਦਿੰਦੀਆਂ ਨੇ ਹੋਲੀਡੇ ਹੋਮਰਕ ਪੇਰੈਂਟਸ ਵਾਸਤੇ ਦਿੰਦੇ ਨੇ।
ਸਹੀ ਗੱਲ ਆ। ਹੁਣ ਇਹਨਾ ਕੰਮ ਕੀ ਦਿੱਤਾ ਸੀ ਮੈਡਮ ਨੇ, ਹੁਣ ਕੀਤਾ ਪਿਆ ਪੂਰਾ ਬਾਕੀ ਦੇਖੋ। ਚਲੋ ਠੀਕ ਹੈ ਭੈਣ ਜੀ ਫੇਰ ਮੈਂ ਕਰਦੀ ਹਾਂ ਬਾਅਦ ਚ ਹੈਂ।
ਠੀਕ ਹੈ ਸਤਿ ਸ਼੍ਰੀ ਅਕਾਲ।
ਓਕੇ ਜੀ ਸਤਿ ਸ਼੍ਰੀ ਅਕਾਲ।